ਕਾਲ ਜੀ।
ਸਸਰੀ ਕਾਲ ਜੀ।
ਹੋਰ, ਠੀਕ - ਠਾਕ ਓ।
ਹਾਂ ਜੀ, ਤੁਸੀਂ ਦੱਸੋ ਸਭ ਵਧੀਆ ਘਰ 'ਚ। ਚਲੋ, ਵਧੀਆ ਹੈਗਾ।
ਹਾਂ, ਹੋਰ ਆ, ਛੁੱਟੀ ਮਾਰ ਦੇੳ ਸੰਡੇ ਦੀ।
ਹਾਂਜੀ, ਅਜ ਸੁਸਤੀ ਹੋਈ ਪਈ ਬੜੀ ਸਸਤੀ, ਸੰਡੇ ਵੇ ਨਾ।
ਆ, ਸੰਡੇ ਨੂੰ ਸੁਸਤੀ ਆ ਈ ਜਾਂਦੀ ਏ।
ਹਾਂ ਜੀ, ਬਸ ਸੰਡੇ ਹੀ ਮਿਲਦਾ ਹੈ, ਇੱਕ ਆਰਾਮ ਕਰਨ ਨੂੰ।
ਹਾਂ, ਓਹੀ। ਸੰਡੇ ਨੂੰ ਆਰਾਮ ਕਰਨਾ ਹੁੰਦੈ।
ਹਾਂ ਜੀ, ਬਸ ਟਾਈਮ ਪਾਸ ਹੀ ਕਰਦੇ ਪਏ ਸੀ।
ਹਾਂ, ਟਾਈਮ ਪਾਸ ਹੀ ਕਰਨਾ ਹੈਗਾ। ਅੱਜ - ਕੱਲ ਹੋਰ ਕੀ ਕਰਨਾ ਹੈਗਾ।
ਹਾਂਜੀ- ਹਾਂਜੀ, ਹੋਰ ਤੁਸੀਂ ਜੰਕ ਫੂਡ? ਜੰਕ ਫੂਡ ਵਗੈਰਾ ਖਾ ਲੈਂਦੇ ਹੋ?
ਹਾਂਜੀ। ਨਾ ਜੀ, ਮੈਂ ਤੇ ਬਿਲਕੁਲ ਨੀ ਖਾਂਦੀ ਐ ਤੇ ਬੱਚਿਆਂ ਦਾ ਕੰਮ ਹੈਗਾ ਨਾ। ਖਾਣਾ ਹੈ ਨਾ।
ਹਾਂ ਜੀ, ਬੱਚੇ ਖਾਂਦੇ ਨੇ ਜ਼ਿਆਦਾਤਰ। ਅੱਜ- ਕੱਲ੍ਹ ਬੱਚੇ ਕਹਿੰਦੇ ਨੇ ਰੋਟੀ- ਰੋ ਇਨ੍ਹਾਂ ਦੀ ਖਾਨੀ, ਸਾਨੂੰ ਉਹੀ ਲਿਆ ਕੇ ਕਦੇ ਓ ਬਜ਼ਾਰੋਂ, ਜ਼ਿਆਦਾਤਰ ਬੱਚੇ ਉਹੀ ਖਾਣਾ ਪਸੰਦ ਕਰਦੇ ਨੇ।
ਹਾਂ ਹਾਂ। ਨਾ ਲੈ ਕੇ ਤੇ ਦੇਓ ਤੇ ਅਗਲੇ ਓਨਲਾਈਨ ਮੰਗਵਾ ਲੈਂਦੇ ਨੇ।
ਹਾਂ ਜੀ ਓਨਲਾਈਨ ਆ ਜਾਂਦਾ। ਅੱਜ ਫੋਨ 'ਤੇ ਮੰਗਵਾ ਲੈਂਦੇ ਨੇ, ਬੱਚਿਆਂ ਨੂੰ ਫੋਨ ਆਉਂਦੇ ਨੇ ਚਲਾਣੇ। ਸਾਰੇ ਆਪਣਾ -ਆਪਣਾ ਮੰਗਾ ਲੈਂਦੇ ਨੇ।
ਓਹੀ ਦਿੱਕਤ ਜਿਆਦਾ ਹੋ ਗਈ ਏ ਨਾ।
ਹਾਂ ਜੀ।
ਫਾਸਟ ਫੂਡ ਖਾਂਦੇ ਨੇ ਫਿਰ ਬਿਮਾਰ ਹੁੰਦੇ ਨੇ।
ਬਸ ਫਿਰ ਹੁਣ ਜ਼ਿਆਦਾ ਖਾਣ ਲੱਗ ਜਾਂਦੇ ਨੇ ਫੇਰ ਸਰੀਰ, ਕੀ ਕਰੇਗਾ ਉਹ ਵੀ ਜਿਆਦਾ ਸਰੀਰ। ਅੱਜ- ਕਲ ਸਰੀਰਾ ਵਿਚ ਜਾਨ ਹੁੰਦੀ ਨੀ ਇੰਨੀ।
ਜਾਨ ਹੁੰਦੀ ਨੀ, ਸਹੀ ਗੱਲ ਐ।
ਹੁਣ ਜਿਆਦਾ ਮੈਦਾ ਖਾ ਲੈਂਦਾ ਉਹ ਬਨਾ ਨਾਲੇ ਬਾਜ਼ਾਰ ਵਾਲੇ ਬਣਾਉਂਦੇ ਵੀ ਬੜਾ ਉਹ ਹੈ ਨਾ ਗਲਤ। ਤਰੀਕੇ ਨਾਲ ਜਿਵੇਂ, ਪੁਰਾਣਾ - ਪੁਰਾਣਾ ਤੇਲ ਹੁੰਦਾ ਐ ਹਾਂ ਜੀ। ਉਹਦੇ ਵਿਚ ਹੀ ਫਰਾਈ ਕਰ ਤਲਨ ਦੇ ਨੇ, ਐ ਨੀ ਤੇਲ ਬਦਲ ਲਈਏ ਅਸੀ।
ਹਾਂ, ਬਸ ਉਹਨਾਂ ਨੂੰ ਕੋਈ ਲੋਕਾਂ ਦੀ ਥੋੜ੍ਹੀ ਹੈਗੀ ਉਹਨਾਂ ਤੇ ਆਪਣਾ ਫਾਇਦਾ ਦੇਖਣੈ।
ਉਹਨਾਂ ਨੇ ਤਾਂ ਆਪਣਾ ਪ੍ਰੋਫਿਟ ਦੇਖਣਾ ਹੁੰਦਾ ਐ, ਬਸ ਉਹ ਵੇਚ ਦਿੰਦੇ ਨੇ।
ਹਾਂ।
ਉਤੇ ਸਾਨੂੰ ਹੋਣਾ ਚਾਹੀਂਦਾ ਘੱਟ ਖਾਈਏ ਅਸੀਂ। ਹਫ਼ਤੇ- ਦੋ ਹਫ਼ਤੇ ਵਿੱਚ ਇੱਕ ਵਾਰ ਖਾ ਲਉ, ਕੋਈ ਦਿੱਕਤ ਨਹੀਂ ਹੁੰਦੀ। ਡੇਲੀ ਖਾਣ ਵਾਲੇ ਨੂੰ ਤੇ
ਹਾਂ, ਪੰਦਰਾਂ ਦਿਨਾਂ ਚ ਇੱਕ ਵਾਰੀ ਖਾਵਾਂਗੇ ਨਾ ਤਾ ਹਜਮ ਹੋਏਗਾ ਔਤੇ।
ਹਾਂਜੀ ਉਹ ਤੇ ਹੈ ਮੈਂਦਾ ਹਜਮ ਬੜਾ ਔਖਾ ਹੁੰਦਾ ਨਾ। ਪੇਟ ਵਿੱਚ, ਜੇ ਜ਼ਿਆਦਾ ਖਾਵਾਂਗੇ ਪੇਟ ਵਿੱਚ ਜੰਮ ਜਾਂਦਾ ਫਿਰ ਫਿਰ ਤੁਹਾਨੂੰ ਪਤਾ ਹੀ ਹੈ ਕਿੰਨਾ ਫਿਰ ਦਿੱਕਤਾਂ ਆਦੀਆਂ ਐ।
ਬਹੁਤ ਦਿੱਕਤ ਐ ਪਤਾ ਬੱਚਿਆਂ ਨੂੰ ਬੱਚੇ ਤਾਂ ਵੀ ਨਹੀਂ ਮੰਨਦੇ ਹੈਗੇ।
ਹਾਂਜੀ ਉਹ ਤੇ ਹੈ ਹੁਣ, ਬੱਚਿਆਂ ਨੂੰ ਹੋਣਾ ਚਾਹੀਦਾ ਵੀ ਘਰ ਦਾ ਖਾਣਾ ਵਧੀਆ ਹੁੰਦਾ ਐ। ਪਚ ਵੀ ਜਲਦੀ ਜਾਂਦਾ ਐ। ਫਾਇਦੇਮੰਦ ਹੁੰਦਾ ਉਹ ਖਾਂਦੇ ਨੀ। ਤੇ ਜਿਹੜਾ ਨੁਕਸਾਨ ਹੀ ਨੁਕਸਾਨ ਜਿਹਦੇ ਵਿੱਚ ਉਹ ਖਾਂਦੇ ਨੇ ਖ਼ੁਸ਼ ਹੋ ਕੇ।
ਹਾਂ ਉਹ ਖੁਸ਼ ਖਾਦਾਂ ਦੇ ਨੇ।
ਹਾਂਜੀ। ਨਾਲੇ ਅੱਜ ਕੱਲ ਕੀ ਹੋ ਗਿਆ ਅ ਜਿਹੜਾ ਫਾਸਟ ਫੂਡ ਦੀ ਰੇਹੜੀਆਂ ਵਗੈਰਾ ਹੁੰਦੀਆਂ ਤੁਸੀਂ ਵੇਖਿਆ ਹੁੰਦਾ ਹਰ ਹਰ ਮੋੜ ਤੇ ਤਾਨੂੰ ਮਿਲ ਜਾਣਗੀਆਂ ਹਰ ਗਲੀ ਵਿੱਚ ਮਿਲ ਜਾਣਗੀਆਂ।
ਹਾਂ
ਸਸਤੇ ਵਿੱਚ ਬਣਾ ਦਿੰਦੇ ਨੇ।
ਹਾਂਜੀ ਹਾਂਜੀ
ਬੰਦਾ ਕਹਿੰਦਾ ਫਿਰ ਰੋਟੀ ਤੋਂ ਸਸਤਾ ਮਿਲਦਾ ਪਿਆ ਏ ਖਾ ਲਈਏ ਆਸੀ, ਥੋੜਾ -ਥੋੜਾ ਸਵਾਦ ਦੇ ਚੱਕਰ ਚ ਖਾ ਲੈਂਦੇ ਨੇ ਉਹ ਫੇਰ, ਹੌਲੀ-ਹੌਲੀ ਪਤਾ ਨਹੀਂ ਲੱਗਦਾ ਉਹ ਆਦਤ ਪੈ ਜਾਂਦੀ ਉਹਨਾਂ ਨੂੰ। ਹੈਲੋ
ਹਾਂਜੀ ਹੈਲੋ, ਹਾਂਜੀ ਬਸ ਵਧੀਆ ਜੀ ਵਧੀਆ। ਆ ਤੇ ਫਾਸਟ ਫੂਡ ਜ਼ਰਾ ਨੀ ਅੱਛਾ ਲੱਗਦਾ ਹੈਗਾ ਨਾ ਅਸੀਂ ਖਾਂਣਿਆ। ਘਰ ਦਾ ਦਾਲ ਫੁਲਕਾ ਸਭ ਤੋਂ ਵਧੀਆ ਹੈਗਾ।
ਉਹ ਤੇ ਹੈ ਘਰ ਦਾ ਦਾਲ ਫੁਲਕਾ ਪਚ ਵੀ ਜਲਦੀ ਜਾਂਦਾ ਐ। ਨਾਲੇ ਵਧੀਆ ਹੁੰਦਾ ਘਰ ਤੇ ਖਾਣਾ ਘਰ ਦਾ ਸਾਫ਼ ਸੁਥਰਾ ਬਣਿਆ ਹੁੰਦਾ ਹੈ।
ਓਹੀ ਤੇ ਆਟੇ ਆਟਾ ਹੁੰਦਾ ਨਾਲੇ ਆਟੇ ਰੋਟੀ ਬਣਾਓ, ਚਾਵਲ ਬਣਾਓ ਆਪਣਾ ਸਾਫ਼ ਸੁਥਰੇ ਹੁੰਦੇ ਨੇ
ਹਾਂਜੀ ਸਾਫ ਸੁਥਰਾ ਹੁੰਦਾ, ਬਾਜ਼ਾਰ ਦਾ ਫੇਰ ਹੁੰਦਾ ਨੀ ਇੰਨਾ ਸਾਫ਼ ਸੁਥਰਾ ਉ ਤੇ ਕੋਈ ਪੁਰਾਣਾ ਪਿਆ ਹੋਏਗਾ ਉਹ ਵੀ ਬਣਾ ਏ ਵੇਈ ਦੇ ਹਾਂਜੀ
ਤੁਸੀਂ ਖਾਂਦੇ ਹੋ ਫਾਸਟ ਫੂਡ
ਨਾ ਨਾ ਅਸੀਂ ਤੇ ਖਾਂਦੇ ਹੀ ਨੀ, ਅਸੀ ਤੇ ਛੋੜਿਆ ਹੋਇਆ ਵੇ ਕੰਪਲੀਟਲੀ, ਨਹੀਂ ਬਿਮਾਰ ਜ ਹੋ ਜਾਂਦਾ ਵਾ ਨਾ ਮੈਂ ਖਾ ਕੇ ਮੇਰਾ ਸਰੀਰ ਨਹੀਂ ਪਚਾ ਪਾਉਂਦਾ, ਫਿਰ ਮੈਂ ਖਾਂਦਾ ਹੀ ਨਹੀਂ ਮੈਨੂੰ ਲੂਜ ਮੋਸ਼ਨ ਵਗੈਰਾ ਲੱਗ ਜਾਂਦੇ ਪੇਟ ਖ਼ਰਾਬ ਹੋ ਜਾਂਦਾ, ਫੇਰ ਤੇ ਮੈਂ ਛੋੜ ਹੀ ਦੇਣਾ ਆਂ ਮੈਨੂੰ ਤਾਂ ਪਤਾ ਨੀ ਮੈਂ ਲਾਸਟ ਵਾਰ ਕਦੋਂ ਖਾਧਾ ਸੀ, ਕਿੰਨਾ ਟਾਈਮ ਹੋ ਗਿਆ ਖਾਧਾ
ਅੱਛਾ
ਕੁ ਮੈਂ ਨੀ ਖਾਂਦਾ ਜਿਆਦਾ ਨਾ ਤੇ ਪਚਦਾ ਨੀ, ਘਰ ਦੀ ਦਾਲ ਰੋਟੀ ਖਾਂਦੇ ਆਂ ਫੁਲਕਾ ਉਹੀ ਪਚ ਉਹੀ ਵਧੀਆ ਲੱਗਦਾ ਹੈ ਸਵਾਦ ਵੱਧ ਜਾਂਦਾ, ਹਲਕਾ ਫੁਲਕਾ ਹੁੰਦਾ
ਹਲਕਾ ਫੁਲਕਾ ਹੁੰਦਾ ਐ ਤੇ ਹੈ
ਬਸ ਬਾਜ਼ਾਰ ਦਾ ਘੱਟ ਹੀ ਖਾਈਦਾ ਕਦੇ ਜਿਵੇਂ ਫੰਕਸ਼ਨ ਵਗੈਰਾ ਹੋ ਗਿਆ ਸ਼ਾਦੀਆਂ ਵਿਆਹ ਉਹਦੇ ਵਿੱਚ ਖਾ ਲੈਨਾਂ ਆਂ ਕਦੀ ਕਦਾਰ
ਹਾਂ ਹਾਂ ਫਿਰ ਉਹ ਤੇ ਕੋਈ ਗੱਲ ਨੀ
ਬਾ ਜਿਆਦਾ ਨਹੀਂ ਖਾਂਦੇ ਨਾ
ਹਾਂ-ਹਾਂ ਨਹੀਂ ਬਹੁਤ ਅੱਛੀ ਗੱਲ ਏ, ਹੋਰ ਅੱਜ ਕੱਲ੍ਹ ਦੇ ਮੌਸਮ ਤੇ ਬਾਹਰ ਦਾ ਖਾਣਾ ਨੀ ਚਾਹੀਦਾ ਹੈਗਾ, ਜਿਵੇਂ
ਨਾ ਨਾ ਆਜ ਕੱਲ ਹਾਂਜੀ ਬਰਸਾਤੀ ਚੱਲਦਾ ਮੌਸਮ।
ਹਾਂ, ਉਹੀ ਨਾ
ਬਸ ਏ ਫੇਰ ਸਰੀਰ ਵਿੱਚ ਬਿਮਾਰੀਆਂ ਜ਼ਿਆਦਾ ਹੁੰਦੀਆਂ ਆਉਂਦੀਆਂ ਫਿਰ ਨਵੀਆਂ -ਨਵੀਆਂ ਇਹ ਸਭ ਖਾਣ ਨਾਲ ਹੈਲੋ ਹੈਲੋ। ਹੈਲੋ।
ਹਾਂਜੀ। ਹੈਲੋ
ਹਾਂਜੀ। ਆਵਾਜ਼ ਨਹੀ ਆ ਰਹੀ।
ਨਹੀ ਆ ਰਹੀ ਐ ਆਵਾਜ਼
ਨਹੀਂ ਮੈਂ ਕਿਹਾ, ਬੱਸ ਐਵੇ ਹੀ ਹੁੰਦਾ ਖਾਣਾ ਵੀ ਨਹੀ ਚਾਹੀਦਾ ਜ਼ਿਆਦਾ, ਤੇ ਮੈਂ ਪਿੱਛੇ ਖ਼ਬਰ ਦੀ ਸੁਣੀ ਸੀ। ਇੱਕ ਮੁੰਡਾ ਵੀ ਇਹ ਹਰਿਆਣਾ ਦਾ ਇੱਧਰ ਆਇਆ ਹੋਣਾ ਕਿਧਰੇ ਗਾਉ ਚ ਗਿਆ ਹੋਣਾ ਰਹਿਣ। ਤੇ ਪੈਸੇ ਕਮਾਣ ਵਿੱਚ, ਉਹ ਫੇਰ ਉੱਥੇ ਕੋਈ ਰੇੜੀ ਰੂਹੜੀ ਤਾਂ ਲਗ ਗਿਆ ਬਣਾਉਣ ਵਾਸਤੇ ਏਈ ਵ ਫਾਸਟ ਫੂਡ ਵਗੈਰਾ, ਤੇ ਉਹ ਕਹਿੰਦਾ ਹੋਣੈ ਬਈ ਰੋਜ਼ ਰੋਟੀ ਹੁਣ ਮੈਂ ਕੀ ਆਪ ਬਣਾਵਾਂ। ਇਕੱਲੇ ਬੰਦੇ ਦੀ ਉਹ ਥੋੜੇ ਬਚਾ ਕੇ ਉਹੀ ਖਾ ਲੈਂਦਾ ਹੋਣਾ। ਤੇ ਉਹਨੂੰ ਪਿੱਛੇ ਇੰਨਾ ਜ਼ਿਆਦਾ ਉਹਨੇ ਖਾ ਲਿਆ ਤੇ ਉਹ ਹੋਸਪਿਟਲ ਜਾਣਾ ਪੈ ਗਿਆ ਸੀ। ਉਹਨੂੰ
ਹਾਂ
ਫੇਰ ਉਹਦਾ ਪੇਟ ਜਦੋਂ ਉਹਨਾਂ ਨੇ ਕਿ ਕੀਤਾ ਚੈਕ ਕੀਤਾ ਦੇ ਅੰਦਰ ਕਿਨੇ ਨੂਡਲ ਦੇ ਛੇ ਨਿਕਲੇ ਬਣੇ
ਹਾਂ-ਹਾਂ
ਮਾਇਆ ਉਹਦਾ ਪੇਟ
ਅੱਛਾ।
ਹਾਂਜੀ।
ਇਹ ਤੇ ਜ਼ਿਆਦਾ ਨੁਕਸਾਨ ਕਰਦੇ ਨਿਊਡਲ ਜ਼ਿਆਦਾ ਨੁਕਸਾਨ ਕਰਦੇ ਨੇ
ਹਾਂਜੀ ਨੂਡਲ ਵਗੈਰਾ ਨੀਰਾ ਮੈਦਾ ਹੀ ਹੁੰਦਾ ਹਨਾ
ਹਾਂ।
ਤੇ ਨਾਲੇ ਚਬਾਂਦੇ ਵੀ ਨੀ ਫੇਰ ਇਹਨੂੰ ਸਿੱਧਾ ਨਿਕਲ ਜਾਂਦੇ ਨਾਲ ਲੈਂਦੇ ਨੇ ਉਹ ਫਿਰ ਇਕੱਠਾ ਹੋ ਜਾਂਦਾ ਪੇਟ ਵਿੱਚ ਗੁੱਛੇ ਜੇ ਬਣ ਜਾਂਦੇ ਨੇ
ਹਾਂਜੀ- ਹਾਂਜੀ
ਬੱਸ ਜਿਵੇਂ ਪਹਿਲੇ ਲੋਕੀ ਕੀ ਕਰਦੇ ਸੀ। ਉਹ ਪਹਿਲੇ ਇੰਨਾ ਹੁੰਦਾ ਨੀ ਸੀ। ਫਾਸਟ ਫੂਡ ਤੁਸੀਂ ਸਮੋਸੇ ਵਗੈਰਾ ਹੀ ਦੇਖੇ ਹੋਣਗੇ ਸਮੋਸੇ ਚਾਟ ਵਗੈਰਾ ਹੀ ਹੁੰਦੇ ਸੀ। ਪਹਿਲੇ ਦੇ ਉਹਦੇ ਨਾਲ ਜਿਆਦਾ ਦਿੱਕਤ ਨੀ ਹੁੰਦੀ ਸੀ। ਤੇ ਅੱਜ ਕੱਲ ਕੀ ਹੋ ਗਿਆ ਅੱਜ ਕੱਲ੍ਹ ਕਿੰਨੀ ਚੀਜ਼ਾਂ ਆ ਗਈਆਂ ਮੋਮੋਸ ਹੋ ਗਏ ਆ ਨਿਰਾ ਮੈਦਾ ਹੁੰਦਾ ਹੈ।
ਨੀਰਾ ਮੈਂਦਾ, ਉਹ ਸਭ ਤੋਂ ਜ਼ਿਆਦਾ ਨੁਕਸਾਨ ਹੈ। ਹਾਂ
ਹਾਂਜੀ ਇਹ ਸਾਰੇ ਮੈਂਦਾ ਨਾਲੇ ਤੁਸੀਂ ਜੇ ਪਹਿਲੇ ਦੇ ਬੰਦੇ ਹੁੰਦੇ ਨੇ ਉਹਨਾਂ ਨੂੰ ਖੁਵਾ ਬੀ ਦਓ ਅੱਜ ਦੇ ਟਾਈਮ ਉਹਨਾਂ ਨੂੰ ਤਾਂ ਹੀ ਭੱਜੇ ਉਹਨਾਂ ਦਾ ਸਰੀਰ ਹੁੰਦੇ ਨੇ ਵਧੀਆ ਉਹਨਾਂ ਨੇ ਖਾਧੇ ਹੁੰਦੇ ਪਹਿਲੇ ਤਾਂ ਵਧੀਆ-ਵਧੀਆ ਅੱਜ ਕੱਲ੍ਹ ਦੇ ਸਰੀਰਾਂ ਵਿੱਚ ਵੀ ਜਾਨ ਨੀ ਐ ਨਾਲੇ ਖਾ ਖਾ ਖੂ ਕੇ ਬੱਚੇ ਲੇਟ ਜਾਂਦੇ ਨੇ ਫੋਨ ਚਲਾਉਣ ਲੱਗ ਜਾਂਦੇ ਨੇ ਆਪਣਾ
ਹਾਂ
ਫਿਰ ਪੱਚਣਾ ਕਿੱਥੇ ਵੇ ਉਹਨੇ ਉਹ ਇੱਕ ਜਗ੍ਹਾ ਹੀ ਪਿਆ ਰਹਿੰਦਾ ਪੇਟ ਜਾਂ ਫਿਰ ਜਿਵੇਂ ਖਾਦਾ ਹੈ ਤੇ ਥੋੜੀ ਸੈਰ ਕਰੀਏ ਥੋੜ੍ਹਾ ਵਰਕ ਆਊਟ ਕਰੀਏ
ਹਾਂਜੀ
ਥੋੜੀ ਐਕਸਰਸਾਈਜ਼ ਕਰੀਏ ਫਿਰ ਸਰੀਰ ਵੀ ਪਚਾਏਗਾ ਉਹਨੂੰ
ਹਾਂ
ਹੁਣ ਪਹਿਲੇ ਦੇ ਲੋਕ ਭੱਜਦੇ ਦੌੜਦੇ ਕੰਮ ਕਰਦੇ ਸੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਨੀ ਆਉਂਦੀ ਸੀ ਬਿਮਾਰੀ ਤੋਂ ਲੈ ਕੇ
ਹਾਂ ਹਾਂ ਇਹ ਤੇ ਹੈ ਹੀ ਹੈ।
ਸਾਰੇ ਬੈਨ ਦਾ ਕੰਮ ਕਰਦੇ ਨੇ ਸਾਰੇ ਕਹਿੰਦੇ ਨੇ ਸਾਨੂੰ ਆਰਾਮ ਮਿਲੇ ਖਾਲੀ ਆਰਾਮ ਵੇਖਦੇ ਨੇ ਉਹ ਖਾਲੀ
ਹਾਂ
ਉਹਦੇ ਨਾਲ ਬਿਮਾਰੀਆਂ ਜ਼ਿਆਦਾ ਲੱਗਦੀਆਂ ਫਿਰ ਫਿਰ ਉਹੀ ਡਾਕਟਰਾਂ ਦੇ ਖਰਚੇ ਜਿਆਦਾ ਵੱਧ ਜਾਂਦੇ ਨੇ ਦਵਾਈਆਂ ਦੇ ਖਰਚੇ ਜ਼ਿਆਦਾ ਵੱਧ ਜਾਂਦੇ ਨੇ ਹਸਪਤਾਲਾਂ ਦੇ ਹਾਂਜੀ
ਅੱਜ ਕੱਲ ਇੰਨੇ ਰੋਟੀ ਦਾ ਖਰਚਾ ਨੀ ਅੱਜ ਕੱਲ੍ਹ ਰੋਟੀ ਦਾ ਖਰਚਾ ਨ ਨਹੀਂ ਹੈਗਾ ਜਿੰਨਾ ਦਵਾਈਆਂ ਦਾ ਖਰਚਾ ਹੈ।
ਆਹੋ ਉਹੀ ਨਾ ਤੁਸੀਂ ਦੇਖੋ ਜੇ ਇਹ ਅਸੀਂ ਵਧੀਆ ਖਾਣਾ ਖਾਈਏ ਫਰੂਟ ਵਗੈਰਾ ਖਾ ਲਈਏ ਹਫ਼ਤੇ ਵਿੱਚ ਦੋ ਤਿੰਨ ਵਾਰ ਸਰੀਰ ਨੂੰ ਵਧੀਆ ਲੱਗੇਗਾ ਸਰੀਰ ਵੀ ਸਾਡਾ ਲੱਗੇਗਾ ਵਧੀਆ ਬੰਦਿਆ ਕੋਲ, ਦਵਾਈਆਂ ਵੀ ਘੱਟ ਖਰਚਾ ਹੋਏਗਾ।
ਹਾਂਜੀ, ਇਹ ਤੇ ਹੈ ਜੀ ਆ
ਬਸ ਅੱਜ ਕੱਲ ਤਾਂ ਫਰੂਟ ਖਾਂਦੇ ਹੀ ਨਹੀ ਆ ਬੱਚੇ ਫਰੂਟ ਖਾਂਦੇ ਨੀ,
ਹਾਂ, ਬੱਚੇ ਸਮਝਦੇ ਨਹੀਂ ਹੈਗੇ।
ਹਾਂਜੀ, ਬਸ ਫਾਸਟ ਫੂਡ ਹੀ ਖਾਂਦੇ ਨੇ ਜ਼ਿਆਦਾ
ਹਾਂ- ਬੰਦਾ ਬਸ ਹੁਣ ਦੁਕਾਨਾਂ ਇੰਨੀਆਂ ਹੋ ਗਈਆਂ ਨੇ, ਬੱਚੇ ਵੇਖ ਕੇ ਰਹਿੰਦੇ ਨੀ ਹੈਗੇ।
ਨਾ ਜੀ ਨਾ, ਅੱਜ ਕੱਲ ਤੇ ਹਰ ਮੋੜ ਤੁਹਾਨੂੰ ਮਿਲ ਜਾਏਗੀ ਦੁਕਾਨ ਇਹਦੀ
ਹਾਂ ਹਾਂ, ਹੋਰ
ਕਿਉਂਕਿ ਲੋਕੀ ਵੀ ਕੀ ਕਰਨ ਉਹ ਵੀ ਬੇਰੁਜ਼ਗਾਰ, ਉਹਨਾਂ ਨੂੰ ਵੀ ਕੋਈ ਕੰਮ ਚਾਹੀਦਾ ਹੁੰਦਾ ਉਹ ਕੀ ਕਰ ਦੇ ਨੇ ਫਿਰ ਏਹੀ ਕਰ ਲੈਂਦੇ ਨੇ ਸ਼ੁਰੂ, ਹੁਣ ਫਿਰ ਸ਼ੁਰੂ ਤੇ ਕਰ ਲੈਂਦੇ। ਤੁਸੀਂ ਸਾਫ਼ ਸਫ਼ਾਈ ਵੀ ਰੱਖੋ, ਉਹਨਾਂ ਨੇ ਕੀ ਕਰਨਾ ਹੁੰਦਾ ਆਪਣਾ ਫਾਇਦਾ ਵੇਖਣਾ ਹੁੰਦਾ ਹੈ ਉਹ ਪੁਰਾਣੇ ਪੁਰਾਣੇ ਤੇਲਾਂ ਤੇਲ ਹੁੰਦਾ ਉਹਨਾਂ ਦਾ, ਪੁਰਾਣੀ ਚੀਜ਼ਾਂ ਹੁੰਦੀਆਂ ਉਹਦੇ ਉਹੀ ਬਣਾ ਕੇ ਖਵਾ ਦਿੰਦੇ ਨੇ ਹੁਣ ਖਾਣ ਆਲੇ ਨੂੰ ਤਾਂ ਪਤਾ ਨੀ ਬਈ, ਕਦੋਂ ਦਾ ਬਣਾਇਆ ਦਾ ਉਹਨੇ ਖਾ ਹੀ ਲੈਣਾ ਹੁਣ, ਇੱਕ ਤੇ ਉਹ ਵੈਸੇ ਹੀ ਮੈਦਾ ਹੁੰਦਾ ਹੈ ਉੱਤੋਂ ਦੇ ਪੁਰਾਣਾ ਬੜਾ ਹੁੰਦਾ ਹੈ, ਹੋਰ ਜ਼ਿਆਦਾ ਨੁਕਸਾਨ ਕਰ ਜਾਂ ਹੁੰਦਾ ਸਰੀਰ ਚ'
ਹਾਂ-
ਬੱਚੇ ਜਿਹੜੇ ਹੁੰਦੇ ਨੇ ਛੋਟੇ ਛੋਟੇ, ਉਹਨਾਂ ਨੂੰ ਜ਼ਿਆਦਾ ਨੁਕਸਾਨ ਕਰ ਦਿੰਦਾ।
ਹਾਂ ਬਸ, ਬੱਚੇ ਸਮਝਦੇ ਨਹੀਂ ਨਾ ਹੈਗੇ ਕੀ ਕਰੇ ਬੰਦਾ
ਹਾਂਜੀ, ਘਰ ਦਾ ਦਾਲ ਫੁਲਕਾ ਖਾਂਦੇ ਨੀ ਉਹ ਸਵਾਦ ਉਹ ਵਧੀਆ ਹੁੰਦਾ ਸਗੋਂ ਸਰੀਰ ਵਾਸਤੇ, ਉਹ ਜਲਦੀ ਪਚ ਜਾਂਦਾ ਏ।
ਪਚ ਜਾਂਦਾ ਹੈਗਾ, ਨੁਕਸਾਨ ਵੀ ਨੀ ਕਰਦਾ ਸਰੀਰ ਨੂੰ
ਹਾਂਜੀ, ਆ ਉਹ ਖਾਂਦੇ ਨੀ ਬੱਚੇ ਜ਼ਿਆਦਾ
ਹਾਂ
ਬਾਜ਼ਾਰ ਦਾ ਖਾਂਦੇ ਨੇ ਤਲਿਆ ਹੋਇਆ।
ਚਲੋ, ਠੀਕ ਫਿਰ ਸਤਿ ਸ੍ਰੀ ਅਕਾਲ ਜੀ।
ਚਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।